ਹ
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਰਮਨਦੀਪ ਕੀ ਹਾਲ ਆ।
ਹੋਰ ਤੁਸੀਂ, ਮੈਂ ਵਧੀਆ ਤੁਸੀਂ ਸੁਣਾਓ
ਬਸ ਮੈਂ ਜੀ ਵਧੀਆ ਠੀਕ-ਠਾਕ
ਹਾਂਜੀ, ਹੋਰ ਘਰ ਪਰਿਵਾਰ ਸਭ ਠੀਕ ਹੈ।
ਹਾਂ-ਹਾਂ, ਹਾਂ ਵਧੀਆ- ਵਧੀਆ ਹੋਰ ਕੀ ਕਰ ਰਹੇ ਸੀ ਸੁੱਤੇ ਨੀ
ਮੈਂ ਨਹੀਂ ਮੈਂ ਸੋਚਦੀ ਸੀ ਚਲੋ ਮੈਂ ਕਿਹਾ ਥੋੜੀ ਦੇਰ ਗੱਲ ਕਰ ਲਾ। ਬੜੇ ਦਿਨ ਹੋ ਕੇ ਗੱਲ ਨੀ ਹੋਈ ਮੈਂ ਇਸ ਫਰੀ ਹੁੰਦੀ ਆ ਨਾ ਫੇਿਰ ਮੈਂ ਟਾਈਮ ਕਾਲ ਕਰਦੀ ਹਾਂ, ਕਿ ਪੂਰਾ ਦਿਨ ਫੇਰ ਤੁਹਾਨੂੰ ਪਤਾ ਹੀ ਹੈ ਫੈਮਿਲੀ ਵਿੱਚ ਟਾਈਮ ਨੀ ਮਿਲਦਾ। ਫੈਮਿਲੀ ਸਾਡੀ ਬਹੁਤ ਵੱਡੀ ਹੈ।
ਅੱਛਾ, ਅੱਛਾ ਜੋਬ ਵਗੈਰਾ ਕਰਦੇ ਹੋ ਕਿ
ਹਾਂਜੀ, ਜੋਬ ਕਰਦੀ ਆਂ ਜੀ ਮੈਂ ਤੇ। ਤਾਨੂੰ ਪਤਾ ਈ ਐ ਘਰ ਆ ਕੇ ਫੇ਼ਰ ਪਹਿਲੇ ਜੋਬ ਦਾ ਜਾਣਾ ਫੇ਼ਰ ਥੋੜ੍ਹੀ ਫੈਮਿਲੀ ਵੀ ਦੇਖਣੀ ਪੈਂਦੀ ਐ ਆਪਣੇ
ਹਾਂ ਹੋਰ ਐ ਕਿ ਸਵੇਰੇ ਪਹਿਲੇ ਤੇ ਉੱਠਕੇ ਆਪਣੀ ਰੋਟੀ ਬਣਾ ਕੇ ਲੈ ਕੇ ਜਾਓ।
ਹਾਂਜੀ ਸੱਭ ਕੁਛ ਕਰਨਾ ਪੈਂਦੈ।
ਰੈਸਟ ਵੀ ਚਾਹੀਦੀ ਐ, ਫੇਰ ਰਾਤ ਦੀ ਰੋਟੀ ਵੀ।
ਘਰ ਦਾ ਕੰਮ ਵੀ ਬੜਾ ਹੁੰਦੈ ਰਾਤ ਦੇ ਖਾਣੇ ਦਾ ਕੰਮ ਹੈਗਾ ਫੈਮਲੀ ਦਾ ਫੇ਼ਰ ਥੋੜਾ ਬਹੁਤਾ ਹੁੰਦਾ ਈ ਐ ਕੰਮ ਤੇ ਇਸ ਕਰਕੇ ਉਹ ਨੂੰ ਟਾਈਮ ਵਿੱਚ ਟਾਈਮ ਮਿਲਦਾ ਵਿਹਲੇ ਹੁੰਨੇ ਆ ਸ ਸੋ ਜਾਂਦੇ ਨੇ ਇਸ ਟੈਮ ਚਲੋ ਬੰਦਾ ਟਾਈਮ ਫ਼ਰੀ ਹੁੰਦਾ ਦਾ ਬੱਚੇ ਉੱਚੇ ਸੋ ਜਾਂਦੇ ਨੇ ਤੇ ਥੋੜਾ ਫੇ਼ਰ ਟਾਈਮ ਮਿਲ ਜਾਂਦਾ, ਇਸ ਟਾਈਮ।
ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ ਹੁਣ
ਏ ਐ ਲਾਈਫ ਤੁਹਾਡੀ।
ਬਸ ਵਧੀਆ ਚੱਲ ਰਹੀ।
ਬੱਚੇ-ਬੁੱਚੇ ਠੀਕ ਐ?
ਹਾਂਜੀ-ਹਾਂਜੀ, ਸਭ ਵਧੀਆ-ਸਭ ਵਧੀਆ ਜੀ।
ਅੱਛਾ।
ਹੂੰ, ਜੀ, ਜੀ, ਜੀ, ਜੀ, ਜੀ ਹੁਣ ਦੇਖੋ ਨਾ ਜਿੱਦਾਂ? ਹੁਣ ਸਾਡੇ ਬਾਰਾਂ ਹੋ ਰਹੇ, ਮੈਨੂੰ ਯਾਦ ਆ, ਜਦੋਂ ਬਚਪਨ 'ਚ ਅਸੀਂ ਸਕੂਲ ਜਾਂਦੇ ਸੀ, ਤੇ ਦਸ, ਸਾਢੇ ਦਸ ਅਸੀ ਸੋ ਜਾਂਦੇ ਸੀ।
ਅੱਛਾ, ਹਾਂ ਓ ਤੇ ਫੇਰ ਸਵੇਰੇ ਉੱਠਣਾ ਹੁੰਦਾ ਨਾ, ਉੱਠਣਾ ਹੁੰਦਾ ਸੀ।
ਹੁਣ ਦੇਖੋ ਬਾਰਾਂ ਵੱਜ ਜਾਣੇ ਤੇ ਕਈ ਵਾਰ ਇੱਕ ਵੱਜ ਜਾਂਦਾ ਸੀ, ਪੈਹਲੇ ਤੇ ਜੇ ਕਿਤੇ ਗਿਆਰਾਂ ਵਜੇ ਅਸੀ ਮੇਰੇ ਤੇ ਮਨ 'ਚ ਨਾ ਕੁਛ ਹੋਣ ਲਗ ਜਾਂਣਾ, ਹਾਏ ਏਨੀ ਲੇਟ ਹੋ ਗਏ, ਅਜੇ ਸੁੱਤੇ ਨੀ। ਹੁਣ ਤੇ ਬਾਰਾਂ-ਇੱਕ ਵਜੇ ਨੋਰਮਲ ਟਾਈਮ ਹੋ ਚੁੱਕਾ ਸੋਨ ਦਾ।
ਹੁਣ, ਅੱਜ ਕੱਲ੍ਹ ਨੋਰਮਲ ਟਾਈਮ ਹੋ ਗਿਆ ਨਾ, ਪੈਹਲੇ ਅਸੀਂ ਸਾਡੇ ਪੇਰੈਂਟਸ ਹੀ ਪੈਹਲੇ ਸੋਚਦੇ ਸੀ, ਕਿ ਬੱਚੇ ਜਲਦੀ ਸੋਣਗੇ ਜਲਦੀ ਉਠ ਉੱਠਣਗੇ, ਅੱਜਕੱਲ੍ਹ ਦੇ ਟਾਈਮ ਵਿੱਚ ਹੁਣ ਬੱਚੇ ਲੇਟ ਈ ਸੌਂਦੇ, ਤਾਂ ਵੀ ਵਿਚਾਰਿਆਂ ਨੂੰ ਜਲਦੀ ਉੱਠਣਾ ਪੈਂਦਾ ਸਵੇਰੇ। ਬੱਚੇ ਕਈ ਵਾਰੀ ਬੜੀ ਲੇਟ ਹੋ ਜਾਂਦੇ ਆ, ਲੇਕਿਨ ਕਈ ਜਗ੍ਹਾ ਦੇ ਉਤੇ ਅਹ ਪੇਰੈਂਟਸ ਜੋ ਹੁੰਦੇ ਆ, ਬੜੇ ਓ ਹੁੰਦੇ ਐ, ਕਿ ਬੱਚੇਆਂ ਨੂੰ ਬੜੀ ਜਲਦੀ ਪਤਾ ਟਾਈਮ ' ਮੈਂ ਤੇ, ਜਲਦੀ ਸਵਾ ਲੈਂਦੇ ਹੈਗੇ ਐ।
ਜੀ ਨਹੀਂ, ਅੱਜ-ਕੱਲ ਦੇਖੋ ਨਾ, ਹੁਣ ਜਿਵੇਂ ਪਹਿਲੇ ਵੀ ਟਾਈਮ ਸੀ, ਜੇ ਸਵੇਰੇ ਜਲਦੀ ਉੱਠਦੇ ਸੀ ਤੇ ਫੇ ਨੀਂਦ ਵੀ ਤਾਂ ਹੀ ਛੇਤੀ ਆ ਜਾਂਦੀ, ਕਿਉਂਕਿ ਜਲਦੀ ਉੱਠੇ ਹੁੰਦੀ ਸੀ, ਫ ਪੂਰੇ ਦਿਨ ਦੀ ਪੂਰੇ ਪੂਰੇ ਦਿਨ ਦੀ ਥਕਾਵਟ ਹੋਣੀ, ਸਕੂਲ 'ਚ ਵੀ ਚਲੋ ਪੜ੍ਹਨਾ ਖੇਲਣਾ।
ਟਿਊਸ਼ਨਸ ਵੀ ਨੇ, ਬੱਚੇਆਂ ਦੀਆਂ ਅੱਜ-ਕੱਲ੍ਹ ਬੜੀ ਵੱਡੀਆਂ
ਬਿਲਕੁਲ-ਬਿਲਕੁਲ।
ਬਸ, ਓਨਾਂ ਚੱਕਰ ਵਿੱਚ ਬੱਚੇ ਨਾ, ਅੱਜ-ਕੱਲ੍ਹ ਸਾਡੇ ਤੋਂ ਜ਼ਿਆਦਾ ਬੀਜੀ ਹੈਗੇ ਨੇ।
ਹੂੰ। ਬਟ ਐਂਵੇ ਕਿ ਮੈਨੂੰ ਲੱਗਦਾ, ਅੱਜ-ਕੱਲ੍ਹ ਦੇ ਬੱਚੇ ਪੈਹਲੇ ਨਾਲੇ ਬੱਚੂਆ ਬੱਚਿਆਂ ਨਾਲੋਂ ਥੋੜੇ ਜ਼ਿਆਦਾ ਓਨਾਂ ਨੂੰ ਸਭ ਸਹੂਲਤਾਂ ਹੈਗੀਆਂ।
ਸਹੂਲਤਾਂ ਹੈਗੀਆਂ ਤੇ ਐਕਟਿਵ ਘੱਟ ਨੇ ਸਹੂਲਤਾਂ ਬੋਤ ਜ਼ਿਆਦਾ ਨੇ, ਪੈਹਲਾਂ ਦੇ ਬੱਚੇਆਂ ਨੂੰ ਸਹੂਲਤਾਂ ਘੱਟ ਸ ਸੀ। ਐਕਟਿਵ ਬੜੇ ਹੁੰਦੇ ਸੀ।
ਜੀ, ਮੈਨੂੰ ਯਾਦ ਆ। ਜਦੋਂ ਅਸੀਂ ਛੋਟੇ ਸੀ। ਅਸੀਂ ਸਕੂਲ ਸਕੂਲੋਂ ਆਂਣਾ ਜ ਛੁੱਟੀਆਂ ਵੀ ਨੀ ਹੋਣੀਆਂ ਸਾਨੂੰ। ਕਦੀ ਸ਼ਾਮੀ ਰੋਜ਼ ਗਰਾਉਂਡ 'ਚ ਖੇਲਣ ਜਾਣਾ, ਜਾਂ ਸਾਈਕਲਿੰਗ ਕਰ ਲੈਣੀ। ਫਿਜੀਕਲ ਐਕਟੀਵਿਟੀ, ਹਾਂ ਬਿਲਕੁਲ। ਬਿਲਕੁਲ-ਬਿਲਕੁਲ, ਅਸੀਂ ਗਰਮੀ ਹੋਏ, ਠੰਡ ਹੋਏ ਅਸੀਂ
ਅੱਜ-ਕੱਲ੍ਹ ਬੱਚੇ ਫਿਜ਼ੀਕਲ ਐਕਟੀਵਿਟੀ ਨੀ ਨਾ, ਕਰਦੇ ਸੋਸ਼ਲ ਮੀਡੀਆ ਨੇ ਕੰਮ ਖ਼ਰਾਬ ਕੀਤਾ ਹੋਇਆ। ਬੱਚੇਆਂ ਦਾ ਬੋਤ ਜ਼ਿਆਦਾ।
ਅੱਜ-ਕੱਲ੍ਹ ਜੇਹੜੀ ਫਿਜ਼ੀਕਲ ਐਕਟੀਵਿਟੀ ਕਰਨੀ ਚਾਹੀਦੀ ਆ, ਸਭ ਮੋਬਾਈਲ 'ਚ ਆ ਗਈ, ਫੋ਼ਨ 'ਚ ਬੱਚੇ ਕ੍ਰਿਕਟ ਖੇਡ ਲੈਂਦੇ ਆ। ਫ਼ੋਨ 'ਚਈ ਸਾਈਕਲਿੰਗ ਕਰ ਲੈਂਦੇ ਆ, ਹਰ
ਹਾਂਜੀ, ਫ਼ੋਨ 'ਚ ਤੇ ਆਪਣੀ ਜਿੰਮ ਜੁਆਇਨ ਕਰ ਲੈਂਦੇ ਨੇ ਅੱਜ-ਕੱਲ੍ਹ ਬਡੀ-ਬਡੀ ਸਾਈਟਸ ਹੋ ਗਈਆਂ, ਔਨਲਾਈਨ ਜਿਮ ਕਰਵਾਂਦੀਆਂ, ਔਨਲਾਈਨ ਯੋਗ ਹੋ ਰਿਹਾ ਹੈ, ਸਭ ਕੁਛ ਔਨਲਾਈਨ ਸਿਸਟਮ ਹੋ ਗਿਆ, ਬੋਤ ਜ਼ਿਆਦਾ ਬਿਗਾੜ ਦਿੱਤਾ, ਬੱਚੇਆਂ ਨੂੰ ਸੋਸ਼ਲ ਮੀਡੀਆ ਨੇ।
ਬਿਲਕੁਲ-ਬਿਲਕੁਲ, ਸੋਸ਼ਲ ਮੀਡੀਆ ਨੇ ਜੇ ਚੰਗਾ ਵੀ ਕੀਤਾ। ਮਾੜਾ ਵੀ ਕੀਤਾ।
ਬੋਤ ਹਾਂ, ਦੋਨੋ ਚੀਜ਼ ਹੈ। ਐਡਵਾਂਟੇਜਿਸ ਵੀ ਹੈ ਤੇ ਡਿਸਐਡਵਾਂਟੇਜਿਸ ਵੀ ਹੈ।
ਜੀ, ਬਿਲਕੁਲ-ਬਿਲਕੁਲ।
ਹਾਂਜੀ, ਏਹ ਚੀਜ਼ ਬੜੀ ਬੇਕਾਰ ਹੈਗੀ ਹੈ, ਬੱਚਿਆਂ ਨੂੰ ਕੁਛ। ਬੱਚੇ ਬੜੇ ਕਰਦੇ ਆ ਅੱਛਾ ਯੂਜ ਹੁੰਦਾ, ਕੁਛ ਬੱਚਿਆਂ ਦਾ ਬੜਾ
ਹਾਂ ਉਹ, ਬਿਲਕੁਲ ਉਹ ਬੱਚੇ ਤੇ ਡਿਪੈਂਡ ਹੈ ਨਾ, ਕਿ ਉਹਨੇ ਇਸ ਚੀਜ਼ ਦਾ ਅੱਛਾ ਉਪਯੋਗ ਕਰਨਾ, ਜਾਂ ਮਾੜਾ ਉਪਯੋਗ ਕਰਨਾ।
ਹਾਂਜੀ, ਪਰ ਬੱਚੇ ਯੂਜ ਬਹੁਤ ਘੱਟ ਕਰਦੇ ਹੈ ਗੰਦ, ਮਾੜਾ ਹੀ ਜ਼ਿਆਦਾ ਕਰਦੇ ਹੈਗੇ ਗੇਮਸ ਖੇਲਦੇ ਨੇ। ਆਈ ਸਾਈਡ ਵੀਕ ਹੁੰਦੀ ਹੈ, ਛੋਟੇ ਛੋਟੇ ਬੱਚਿਆਂ ਨੂੰ ਅੱਜ ਕੱਲ, ਸਪੈਕਸ ਲੱਗੀ ਹੋਈ ਹੈ। ਮਾਇੰਡ ਕਮਜ਼ੋਰ ਹੋਏ ਹੋਏ ਆ, ਕਮਜ਼ੋਰ ਹੈਗੇ ਨੇ। ਬੋਡੀ ਨੀ ਬਣਦੀ, ਹਾਈਟ ਨਹੀਂੀ ਵੱਧਦੀ, ਕਿਉਂਕਿ ਬੱਚੇ ਕੋਈ ਫਿਜ਼ਕਲ ਐਕਟੀਵਿਟੀ ਕਰਦੇ ਹੀ ਨਹੀਂ।
ਹਾਂ ਬਿਲਕੁਲ ਸਹੀ ਕਹਿ ਰਹੇ ਹੋ, ਅੱਜ ਕੱਲ ਬੱਚਿਆਂ ਨੂੰ ਬਸ ਚਾਹੀਦਾ ਕਿ ਅੰਦਰ ਬਹਿ ਕੇ, ਜਾਂ ਫੋਨ ਦੇ
ਏਸੀ ਚਲਾ ਲੋੋ, ਗਰਮੀ ਵਿੱਚ ਤੇ ਅੰਦਰ ਬਹਿ ਜਾਓ ਤੇ ਫੋਨ ਚਲਾ ਲੋੋ ਬਸ, ਗੁਲਤਾ ਬੈਡ ਤੇ ਮਿਲ ਜਾਂਦੀਆਂ। ਕੋਈ ਆਪਣਾ, ਐਕਸਟਰਾ ਵਰਕ ਨਹੀਂੀ ਕਰਦੇ। ਰ ਸਾਡੇ ਟਾਈਮ 'ਚ ਥ ਅਸੀਂ ਜੋਬ ਵੀ ਕਰਦੇ ਸੀ, ਪੜ੍ਹਦੇ ਵੀ ਸੀ, ਸਭ ਕੁਛ ਕਰਦੇ ਸੀ। ਉਹ ਸਾਡਾ ਸਰੀਰ ਇੱਕਦਮ ਅੱਛਾ ਚੱਲਦਾ ਸੀ, ਹੁਣ ਸਾਡਾ ਵੀ ਇਹੋ ਜਿਹੀ ਹੋਗ ਗਿਆ, ਕਿਉਂਕਿ ਜਦਦੀ ਸਹੂਲਤਾਂ ਮਿਲਣ ਲੱਗ ਗਈਆਂ ਸਾਨੂੰ।
ਹਾਂ ਬਿਲਕੁਲ, ਪਹਿਲੇ ਦੇਖੋ ਨਾ ਕੂਲਰ ਵਿੱਚ ਦੇਸੀ, ਦੇਸੀ ਡਵੈਲਪ ਹੁੰਦੇ ਸੀ, ਜੇ ਅਸੀਂ ਛੋਟੇ ਸੀ। ਉਦੋਂ ਕੂਲਰ ਦੀ ਹਵਾ ਜਦੋਂ ਆਉਣੀ ਇੰਨਾ ਮਜ਼ਾ ਆਉਣਾ, ਠੰਡੀ- ਠੰਡੀ ਹਵਾ ਰਾਤੀ। ਕਮਰੇ ਤਿੰਨੋ ਠੰਡੇ ਹੋਏ ਹੋ ਨੇ, ਲੋਬੀ ਸਾਡੀ ਲੋਬੀ 'ਚ ਕੂਲਰ ਹੁੰਦਾ ਸੀ।
ਹਾਂਜੀ ਹਾਂਜੀ, ਪੁਰਾਣਾ ਟਾਈਮ ਬੜਾ ਵਧੀਆ ਸੀ ਜੀ।
ਹਾਂ ਬਿਲਕੁਲ, ਮੈਨੂੰ ਯਾਦ ਆ ਜਦੋਂ ਲਾਈਟ ਜਾਣੀ ਨਾ
ਲੋਕੀ ਵਿੇਹੜਿਆਂ 'ਚ ਸੋਂਦੇ ਸੀ, ਕੂਲਰ ਲਾ ਕੇ, ਮੰਜੇ ਲਾ ਕੇ
ਲਾਈਟ ਜਾਣੀ, ਅਸੀਂ ਮੰਜਾਂ ਵਿਛਾ ਲੈਣਾ ਬਾਹਰ ਫਿਰ
ਹੁਣ ਥੋੜਾ ਕ੍ਰਾਈਮ ਵੱਧ ਗਿਆ, ਇਸ ਕਰਕੇ ਲੋਕੀ ਥੋੜਾ ਨਾ ਬਾਹਰ ਸੋਨਾ ਤਾਂ ਅਵੋਇਡ ਕਰਦੇ ਰਹੇ ਥੋੜਾ ਜਾ ਨਾ, ਕਿ ਟਾਈਮ ਬਦਲ ਗਿਆ।
ਵਿਹੜਾ, ਵਿਹੜਾ ਹੈਗਾ ਤੇ ਉਹ ਮਤਲਬ, ਉੱਥੇ ਵਿਹੜੇ ਤੇ ਡਰ ਵਾਲੀ ਗੱਲ ਨ ਗੇਟ ਵੱਡਾ ਲੱਗਾ, ਲੋਕ ਕਰਕੇ ਅਸੀਂ ਫਿਰ ਜਦੋਂ ਲੇਟ ਨਾ, ਸਭ ਨੇ ਬਾਹਰ ਫੇਰ ਦਾਦੀ ਜੀ ਨੇ ਸਾਨੂੰ ਪੁਰਾਣੀਆਂ ਗੱਲਾਂ ਸੁਣਾਾਨੀਆਂ, ਆਪਣੇ ਬਚਪਨ ਦੀਆਂ ਅਸੀਂ
ਹਾਂਜੀ ਹਾਂਜੀ, ਬਿਲਕੁਲ ਹੈ ਉਹ ਦਾ ਦੀ, ਮੰਮਾ ਦੀ, ਤਾਂ ਗੱਲਾਂ ਹੀ ਬੜੀ ਅੱਛੀ ਲੱਗਦੀਆਂ। ਪੁਰਾਣੇ ਬੰਦਿਆਂ ਦੀ ਗੱਲਾਂ ਬੜੀ ਅੱਛੀ ਹੁੰਦੀਆਂ, ਉਹਨਾਂ ਵਿੱਚ ਨਾ ਇੱਕ ਸੱਚਾਈ ਹੁੰਦੀ ਹੈ, ਤੇ ਕੀ ਕਹਿੰਦੇ ਆ ਕਿ ਸਾਨੂੰ ਨੌਲੇਜ ਬੜੀ ਮਿਲਦੀ, ਅੱਗੇ ਬੱਚਿਆਂ ਨੂੰ ਆਪਣੇ ਜਨਰੇਸ਼ਨ ਨੂੰ ਦੇਣ ਵਾਸਤੇ, ਬੜੀ ਸਾਰੀ ਨੌਲੇਜ ਅਸੀਂ ਕਲੈਕਟ ਕਰਦੇ ਆ, ਉਹਨਾਂ ਤੋਂ।
ਬਿਲਕੁਲ ਬਿਲਕੁਲ, ਉਹਨਾਂ ਨੇ ਹੁਣ 'ਅ ਦੇਖੋ ਜਿਹੜੀ ਚੀਜ਼ਾਂ ਬਾਜ਼ਾਰ 'ਚ ਮਿਲਦੀਆਂ, ਉਹ ਪਹਿਲੇ ਘਰ 'ਚ ਬਣਾਉਂਦੇ ਹੁੰਦੇ ਸੀ। ਜਿਹੜੇ ਬਜ਼ੁਰਗ ਹੈਗੇ ਨੇ, ਉਹਨਾਂ ਨੇ ਉਹੀ ਚੀਜ਼ ਘਰ ਬਣਾਉਣੀ, ਜਿਹੜੀ ਚੀਜ ਬਾਜ਼ਾਰ ਮਿਲਣੀ ਹੈ।
ਅੱਜ ਕੱਲ੍ਹ ਹਰ ਕੁਛ, ਅ ਮਸ਼ੀਨੀ ਬਣਨ ਲੱਗ ਗਿਆ ਸਭ ਕੁਛ, ਪਹਿਲ ਲੇ ਲੋਕੀ ਹੱਥ ਨਾਲ ਕਰਦੇ ਸੀ।
ਹੁਣ ਇਹ ਵੀ ਨੀ ਪਤਾ, ਕੁਆਲਿਟੀ ਕਿੱਦਾਂ ਦੀ ਹੈ। ਕੁਆਲਿਟੀ ਵੀ ਬਾਹਰ ਦੀ ਮਾੜੀ ਹੁੰਦੀ ਹੈ, ਪਤਾ ਨੀ ਵੀ ਕੀ
ਕੀ ਕੁਛ ਬਨ ਰਿਹਾ, ਕੈਮੀਕਲ ਜਿਆਦਾ ਯੂਜ ਹੋ ਰਿਹਾ ਬਹੁਤ ਜ਼ਿਆਦਾ
ਹੁਣ ਦੇਖੋ ਨਾ, ਬੇਕਰੀ ਵੀ ਜਿਹੜੀ ਬਣਦੀ ਆ, ਹੁਣ ਸਾਨੂੰ ਕੀ ਪਤਾ ਅੰਦਰ ਕਿਉਂਕਿ ਗਰਮੀਆਂ ਵਿੱਚ ਤੇ, ਕੀੜੇ ਮਕੌੜੇ ਦੇ ਹਰ ਜਗ੍ਹਾ ਹੁੰਦੇ ਆ ਹੁਣ ਉੱਥੇ, ਬੇਕਰੀ ਵੀ ਪੈਂਦੇ ਹੋਣਗੇ ਭਾਵੇਂ ਉਹਦੇ ਚ ਚੁੱਕ ਕੇ ਸੁੱਟਦੇ ਨੇ ਤੇ ਉਹੀ ਬਣਾ ਕੇ ਵੇਚਦੇ ਨੇ ਸਾਨੂੰ ਕੀ ਪਤਾ।
ਹਾਂਜੀ ਬੜੀ ਜ਼ਿਆਦਾ ਅੱਜ ਕੱਲ੍ਹ ਨਾ ਗੰਦਗੀ ਯੂਜ ਹੋ ਰਹੀ ਐ ਤਾਂ ਹੀ ਲੋਕੀ ਇੰਨੇ ਬਿਮਾਰ ਹੁੰਦੇ ਆ ਸਰੀਰਾਂ ਵਿੱਚ ਜਾਨ ਨੀ ਹੈਗੀ।
ਘਰ ਤੇ ਫਿਰ ਜੇ ਤੁਸੀਂ ਘਰ ਚੀਜ਼ ਬਣਾਂਦੇ ਓ ਕੋਈ ਤੁਹਾਨੂੰ ਪਤਾ ਨਾ ਕਿ ਤੁਸੀਂ ਆਪਣੇ ਹੱਥ ਸਾਫ਼ ਰੱਖੇ ਆ ਕੋਈ ਓਥੇ, ਮੱਛਰ ਮੱਖੀ ਕੁੱਛ ਨੀ ਹੈਗਾ ਤੁਸੀਂ ਸਾਫ਼ ਜਗ੍ਹਾ ਤੇ ਬਣਾ ਰੇ ਓ।
ਹਾਂਜੀ ਹਾਂਜੀ, ਓ ਤਾਂ ਹੈਈ ਐ ਸਭ ਕੁੱਛ ਸਾਨੂੰ ਪਤਾ ਲੱਗਦਾ ਲੇਕਿਨ ਬਾਹਰ ਦੀ ਚੀਜ਼ ਖਾਂਦੇ ਓ ਤਾਂ ਅੱਜ ਕੱਲ ਡੱਰ ਲੱਗਦਾ। ਇੱਕ ਮਿੰਟ ਚ ਬਿਮਾਰੀ ਪਕੜ ਲੈਂਦੀ ਐ।
ਇਹੀ ਰੀਜ਼ਨ ਹੁੰਦਾ ਨਾ ਕਿ ਉੱਥੇ ਕੁੱਛ ਨਾ ਕੁੱਛ ਅਸੀਂ ਕੀ ਪੈਗੀ ਤੇ ਜਿਸ ਕਾਰਨ ਲੋਕੀ ਬਿਮਾਰ ਹੋ ਗਏ ਆ ਕੋਈ ਨਾ ਕੋਈ ਰੀਜ਼ਨ ਹੋ ਗਿਆ। ਬਮਾਰ ਹੋਣ ਦਾ।
ਹਾਂਜੀ, ਹਾਂ ਮੈਨੂੰ ਵੀ ਬੜੀ ਦਿੱਕਤ ਹੁੰਦੀ ਐ ਮੈਂ ਬਾਹਰ ਦਾ ਕੁੱਛ ਨੀ ਖਾ ਸਕਦੀ ਪਹਿਲੇ ਮੈਂ ਪਚਾ ਲੈਂਦੀ ਸੀ ਬੋ ਕੁੱਛ ਬਾਹਰ ਦਾ।
ਕਈਆਂ ਦਾ ਡਾਇਜੈਸ਼ਨ ਨੀ ਅੱਛਾ ਹੁੰਦਾ ਬਾਹਰ ਦੀ ਚੀਜ਼ ਪਚਾ ਨੀ ਪਾਂਦੇ।
ਪਹਿਲੇ ਅਮ ਜਿੱਦਾਂ ਅਸੀਂ ਖਾਂਦੇ ਸੀ ਨਾ ਤੇ ਸਾਨੂੰ ਹਜ਼ਮ ਹੋ ਜਾਂਦਾ ਸੀ ਹੁਣ ਅੱਜਕਲ ਮਿਲਾਵਟ ਐਨੀ ਹੋ ਗਈ ਐ ਕਿ ਅਸੀਂ ਬਾਹਰ ਦਾ ਕੁੱਝ ਖਾਦੇ ਮੈਂ ਤੇ ਨਾਲ ਈ ਬਿਮਾਰ ਹੋ ਜਾਂਦੀ ਆ।
ਅੱਛਾ, ਤੇ ਫਾਸਟ ਫੂਡ ਵਗੈਰਾ ਘੱਟ ਯੂਜ਼ ਕਰਨ। ਖਾਣਾ ਚਾਹੀਦਾ ਵੈਸੇ।
ਅੱਜ ਕੱਲ੍ਹ ਫਾਸਟ ਫੂਡ ਸਾਰਾ ਹੁਣ ਘਰ ਬਣ ਜਾਂਦਾ ਜੋ ਮਰਜ਼ੀ
ਜੀ ਬਿਲਕੁੱਲ ਹੁਣ ਤੇ ਅੱਜ ਕੱਲ੍ਹ ਓ ਜਿਹੜੇ ਮੋਮੋਜ਼ ਖਾਂਦੇ ਆ ਬੱਚੇ ਬਾਹਰੋਂ ਘਰ ਅੱਜ ਕੱਲ ਪੈਕਿਟ ਆਂਦੇ ਆ। ਜੀ ਬਣਵਾ ਬਣਾ ਲੈਂਦੇ।
ਹਰ ਚੀਜ਼ ਘਰ ਬਣ ਜਾਂਦੀ ਐ ਮੋਮੋਸ ਐ ਪਾਓ ਭਾਜੀ ਐ ਡੋਸਾ ਐ ਓ ਸਭ ਕੁੱਛ ਤਾਂ
ਪੈਕਟ ਆਲੇ ਮੋਮੋਸ ਦਾ ਓ ਵੀ ਹੁੰਦੇ ਤੇ ਓਦਾਂ ਦੇ ਈ ਆ ਨਾ ਬਾਹਰ ਦੇ ਉਹ ਵੀ ਸਾਨੂੰ ਕੀ ਪਤਾ ਪਤਾ ਵਿੱਚ ਕੀ ਪਾਇਆ ਕੀ ਨੀ ਪਾਇਆ।
ਇੱਕ ਅਸੀਂ ਆਟੇ ਵਾਲੇ ਬਣਾ ਸਕਦੇ ਆ ਇੱਕ ਅਸੀਂ ਬਿਲ ਬਿਲਕੁੱਲ ਇਕੱਲੀ ਸਟਫਿੰਗ ਦੇ ਬਣਦੇ ਨੇ ਓਨਲੀ ਸਟ ਫਿੰਗ ਹੁੰਦੀ ਉਹਦੇ ਚ ਕੋਈ ਲੇਅਰ ਨੀ ਹੁੰਦੀ ਓ ਵੀ ਬਣਦੇ ਨੇ ਜਿਵੇਂ ਘਰ ਤੇ ਅਸੀਂ ਹੈਲਦੀ ਫੂਡ ਜਿਵੇਂ ਮਰਜ਼ੀ ਬਣਾ ਲਈ ਲੇਕਿਨ ਬਾਹਰ ਨੀ ਨਾ ਹੁੰਦਾ ਹੈਲਦੀ ਫੂਡ। ਬਾਹਰ ਤੇ ਸਾਨੂੰ ਟੇਢਾ ਮੇਢਾ ਈ ਬਕਵਾਸ ਈ ਮਿਲਣਾ।
ਜੀ ਹਾਂ ਓ
ਬਾਹਰ ਤੇ ਸਾਨੂੰ ਜਿੰਨਾ ਮਰਜ਼ੀ ਓ ਕਹਿ ਦੇਣਗੇ ਹੈਲਦੀ ਐ ਸੈਲਡ ਖਾ ਲੋ ਏ ਕਰਲੋ ਓ ਕਰ ਲੋ। ਲੇਕਿਨ ਮਿਲੇਗਾ ਤੇ ਸਾਨੂੰ ਉਹੀ ਐ ਮਿਲਾਵਟੀ ਤੇ ਘੱਟੋ ਘੱਟ ਪੰਜਾਹ ਪ੍ਰਸੈਂਟ ਮਿਲਾਵਟ ਹੁੰਦੀ ਐ। ਬਾਹਰ ਵਾਲੀ ਚੀਜ਼ਾਂ ਵਿੱਚ।
ਹਾਂ, ਬਿਲਕੁਲ ਬਿਲਕੁਲ ਬਾਹਰ ਦੇ ਲੋਕਾਂ ਨੇ ਵੀ ਕਮਾਈ ਏਦਾਂ ਈ ਕਰਦੀ ਐ ਕੁ ਕੁਆਲਿਟੀ ਪੂਰੀ ਦਿੰਦੇ ਨੀ ਤੇ ਕਮਾਈ ਪੈਸੇ ਪੂਰੇ ਲੈਂਦੇ ਸੀ।
ਹਾਂਜੀ ਹਾਂਜੀ, ਅੱਜ ਕੱਲ ਹਰ ਚੀਜ਼ ਤੇ ਮਿਲਾਵਟ ਆ ਰੀ ਐ ਚਾਹੇ ਵੈੱਜ ਲੈਲੋ ਚਾਹੇ ਨੋਨ ਵੈੱਜ ਲੈਲੋ ਘਰ ਖਾ ਲੋ ਇਹ ਕਰਲੋ ਬਾਹਰ ਦੀ ਕੱਚੀ ਚੀਜ਼ਾਂ ਵਿੱਚ ਵੀ ਮਿਲਾਵਟੀ ਐ।
ਹਾਂ, ਬਿਲਕੁਲ ਬਿਲਕੁਲ ਤਾਂਹੀ ਕਈ ਵਾਰ ਜਦੋਂ ਸਾਡਾ ਦਿਲ ਹੁੰਦਾ ਤੇ ਮਤਲਬ ਅਸੀਂ ਬੜਾ ਘੱਟ ਮਹੀਨੇ ਚਲੋ ਇੱਕ ਸਫਾਈ ਦੇਖ ਕੇ ਕਈ ਵਾਰ ਤੇ ਪੂਰਾ ਮਹੀਨਾ ਵੀ ਅਸੀਂ ਬਾਹਰੋਂ ਕੁੱਛ ਨਹੀਂ ਖਾਂਦੇ ਹੁਣ। ਸਾਨੂੰ ਹੁੰਦਾ ਕਿ ਜਿੰਨਾ ਹੋ ਸਕੇ ਘਰ ਦੀ ਚੀਜ਼ ਖਾਈਏ ਯਾ ਕਈ ਵਾਰ ਕਈ ਵਾਰ ਘਰ ਬਨਾ ਲੈਂਨੇ ਆ ਜਿਵੇਂ ਬਨ ਟਿੱਕੀ ਹੋ ਗਈ ਮਦਰ ਬੜਾ ਵਧੀਆ ਬਣਾਦੀ ਆ। ਤੇ
ਹਾਂਜੀ ਹਾਂਜੀ ਅੱਜ ਕੱਲ ਘਰ ਦਾ ਖਾਨਾ ਖਾਓ ਸਭ ਦੇ ਵੇਲਥ ਤੇ ਬੈਸਟ ਹੈ ਬਟ ਉਹ ਵੀ ਉਹਦੇ ਵਿੱਚ ਵੀ ਘੱਟੋ ਘੱਟ ਮੇਰੇ ਖਿਆਲ ਨਾਲ ਪੱਚੀ ਪ੍ਰਸੈਂਟ ਪੱਚੀ ਤੀਹ ਪ੍ਰਸੈਂਟ ਰਹਿੰਦੀ ਹੈ। ਤੇ ਜਿਹੜੀ ਮ ਤੇ ਉਹ ਕੈਮੀਕਲ ਲਾ ਲੋੋ ਮਿਲਾਵਟੀ ਚੀਜ਼ਾਂ ਲਾ ਲੋ ਰਹਿੰਦੀ ਰਹਿੰਦੀ ਹੈ।
ਨਹੀਂ ਬਾਹਰੋਂ ਹੁਣ ਜਿਵੇਂ ਸਮਝੋ ਅਸੀਂ ਘਰ ਜੇ ਟਿੱਕੀ ਬਨਾਈ ਆ ਉਹ ਤੇ ਆਲੂ ਤੇ
ਉੱਹ ਤੇ ਬੰਦ ਤੇ ਬਾਹਰੋਂ ਲੈ ਕੇ ਆਏ ਆ ਨਾ ਉਹਦਾ ਥੋੜਾ ਕਰ ਹੁਨ ਸਾਨੂੰ ਕੀ ਪਤਾ ਕਿੱਥੋਂ ਹਾ ਬਸ ਉਹ ਚੀਜ਼ ਦਾ ਰਹਿੰਦਾ ਹਾਂਜੀ
ਉਹ ਤੇ ਹੁਨ ਦੇਖੋ ਨਾ ਹੰਡਰਡ ਪਰਸੈਂਟ ਤੇ ਕੋਈ ਵੀ ਸੇਫ ਹੋ ਕੇ
ਹੰਡਰਡ ਪਰਸੈਂਟ ਸੋ਼ਰਟੀ ਨਹੀਂ ਹੈਗੀ ਨਾ ਬਸ ਹਾਂਜੀ ਇਹੀ ਆ।
ਜੀ ਬਿਲਕੁਲ ਬਿਲਕੁਲ ਉਹੀ ਨਾ ਹੁੰਦਾ ਕਿ ਚਲੋ ਜਿੰਨਾ ਘੱਟ ਹੋ ਸਕੇ ਬਾਹਰੋਂ ਖਾਓ ਜੇ ਜ਼ਿਆਦਾ ਖਾਈਏ ਉਹ ਨੁਕਸਾਨ ਕਰਦਾ। ਕਹਿੰਦੇ ਅਵ ਬੈ ਤੇ ਜਿੰਨਾ ਜ਼ਿਆਦਾ ਖਾਵਾਂਗੇ ਤੇ ਉਹ ਨੁਕਸਾਨ ਕਰੇਗਾ ਜੇ ਇੱਕੋ ਵਾਰੀ ਚੀਜ਼ ਤੁਸੀਂ ਯੂਜ ਕਰ ਰਹੇ ਹੋ ਮਹੀਨੇ ਚ ਫੇਰ ਤੇ ਉਹਦਾ ਇਨਾਂ ਨੂ
ਹਾਂਜੀ ਹੋਰ ਪਠਾਨਕੋਟ ਚ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਯਾ ਮੌਸ
ਹਾਂ ਨਹੀਂ ਨਹੀਂ ਇਹ ਵੈ ਕਿ ਬਾਰਿਸ਼ ਇੱਕ ਟਾਈਮ ਹੋ ਜਾਂਦੀ ਹੈ ਕਈ ਵਾਰ ਰਾਤ ਦੀ ਬਾਰਿਸ਼ ਹੁੰਦੀ ਹੈ ਫੇਰ ਉਸ ਤੋਂ ਬਾਅਦ ਜਦੋਂ ਦਿਨ ਚੜ੍ਹਦਾ ਉਹ ਫੇਰ ਬੜੀ ਗਰਮੀ ਵਾਲਾ ਹੁੰਦਾ।
ਚਲੋ ਠੀਕ ਹੈ ਵੀ ਭਾਅ ਜੀ ਹੁਨ ਰੈਸਟ ਕਰੀਏ ਟਾਈਮ ਬਹੁਤ ਜ਼ਿਆਦਾ ਹੋ ਗਿਆ। ਫਿਰ ਮੋਰਨਿੰਗ ਗੱਲ ਕਰਦੇ ਹਾਂ ਅਸੀਂ ਠੀਕ ਹੈ ਚਲੋ ਗੁਡ ਨਾਈਟ ਜੀ।
ਜੀ ਗੁਡ ਨਾਈਟ।